ਉਹ
ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ
ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ
ਠੀਕ ਹੈ ਹਾਂਜੀ ਹਾਂਜੀ ਬਸ ਮੈਂ ਤੁਹਾਨੂੰ ਇਸ ਕਰਕੇ ਫੋਨ ਕੀਤਾ ਸੀ ਕਿ ਨਾ ਮੈਂ ਆਪਣੇ ਬੇਟੇ ਨੂੰ ਟਿਊਸ਼ਨ ਪਾਉਣਾ ਮੇਰਾ ਬੱਚਾ ਟਿਊਸ਼ਨ ਨਹੀਂ ਜਾਂਦਾ ਤੇ ਮੈਂ ਹੁਣ ਪੁੱਛਾ ਤੁਹਾਡੇ ਏਰੀਏ ਚ ਕੋਈ ਅੱਛੀ ਸੀ, ਟਿਊਸ਼ਨ ਵਗੈਰਾ ਹੈ ਤੇ ਮੈਨੂੰ ਦੱਸੋ। ਵੀ ਯ ਤੁਸੀਂ ਪੜ੍ਹਾਉਦੇ ਹੋ ਤੇ ਦੱਸ ਸਦ ਵੀ ਮੈਂ ਇਹਨੂੰ ਬੋਲਾਂਗੀ
ਹਾਂਜੀ ਹਾਂਜੀ, ਮੈਂ ਹੁਣ ਸਟਾਰਟ ਕਰਨੀ ਸੀ, ਕੋਈ ਨੀ, ਤੁਸੀਂ ਭੇਜ ਦੇਣਾ ਗਰਮੀ ਦੀ ਛੁੱਟੀਆਂ ਤੋਂ ਬਾਅਦ
ਹਾਂ, ਉਹ ਆਂਦਾ ਹੀ ਨੀ ਕਹਿੰਦਾ ਜੂਨ ਦੀ ਛੁੱਟੀਆ ਟਿਊਸ਼ਨ ਤੇ ਮੈਂ ਜਾਣਾ ਹੀ ਨਹੀਂ
ਹਾਂਜੀ, ਉਹੀ ਬੱਚਿਆਂ ਨੂੰ ਮਤਲਬ ਛੁੱਟੀਆਂ ਛੁੱਟੀਆਂ ਮਤਲਬ ਘਰ ਬਹਿਣ ਵਾਸਤੇ ਮਿਲ਼ੇ ਨਾ ਥੋੜਾ, ਆਪਣੇ ਵਾਸਤੇ ਤੇ ਬੱਚੇ ਕਿੱਥੋਂ ਜਾਂਣਗੇ
ਹਾਂ ਜਾਂਦਾ ਨਹੀਂ ਤੇ ਕੋਈ ਨਾ ਮੈਂ ਬਸ ਕੋਈ ਟਿਊਸ਼ਨ ਢੂੰਡਦੀ ਪਈ ਹਾਂ ਮਿਲ ਜਾਏ ਤਾਂ ਫਿਰ ਮੈਂ ਇਹਨੂੰ ਭੇਜ ਦੇਵਾਂ ਤੁਹਾਡੇ
ਹਾਂਜੀ ਹਾਂਜੀ, ਕੋਈ ਨੀ। ਇੰਗਲਿਸ਼ ਮੀਡੀਅਮ ਹੈ।
ਹਾਂਜੀ ਹਾਂਜੀ, ਅਸੀ ਪਤਾ ਏ ਪਤਾ ਆ ਇੰਗਲਿਸ਼ ਮੀਡੀਅਮ ਆ
ਠੀਕ
ਹਮ ਹਾਂਜੀ ਬਟ ਇੰਟੈਲੀਜੈਂਟ ਆ ਵੀਰਾ ਇੱਕੋ ਵਾਰੀ ਚ ਐਨੇ ਕੈਚ ਕਰ ਲੈਂਦਾ, ਉਹਦੇ ਨਾਲ ਸਿਰਫ
ਹਾਂਜੀ ਹਾਂਜੀ ਹਾਂਜੀ ਹਾਂਜੀ, ਮੇਰੇ ਬੱਚੇ ਇਸ ਟਾਇਮ ਸਕੂਲ ਗਏ ਹੋਏ ਨੇੇ ਬਸ ਹੁਣ ਵਾਲੇ ਨੇ ਦਸ ਪੰਦਰਾਂ ਮਿੰਟ ਤੱਕ
ਸਹੀ ਏ ਸਹੀ
ਹਾਂਜੀ ਹੋਰ ਬਸ ਵਧੀਆ ਹੋਰ
ਉਹ ਕੋਈ ਕਿੱਟੀ ਵਗੈਰਾ ਨਹੀਂ ਪਾਉਂਦੇ ਤੁਸੀਂ
ਹਾਂਜੀ ਹਾਂਜੀ, ਮੈਂ ਕੀਤੀ, ਮੈਂ ਕਿਹਾ ਸੀ ਆਪਣੀ ਦੀਦੀ ਨੂੰ ਕਹਿ ਰਹੀ ਸੀ ਕਿ ਮੈਂ ਦੱਸਾਂਗੀ। ਸੋਚ ਰਹੀ ਸੀ ਕਿ ਹੁਣ ਇਸ ਵਾਰੀ ਪਾਈਆਂ, ਇਹ ਮਤਲਬ ਆਉ ਟਿੰਗ ਹੋ ਜਾਂਦੀ ਹੈ ਹਰ ਮੈਨੂੰ ਬੰਦਾ। ਤਿਆਰਸ਼ਾਰ ਓਕੇ ਘੁੰਮਣ ਚਲੇ
ਇਹ ਸਰ ਦੱਸੋ ਤਾਂ ਇਹ ਵਾਲੀ ਤਾਂ ਕਿਟੀ ਤੇ ਮੈਂ ਆਪ ਨਹੀਂ ਪਾਈ ਮਤਲਬ ਬਾਹਰ ਜਾਣ ਵਾਲੀ ਫਰੈਂਡਸ ਸੀ ਗੈਟ ਟੂ ਗੈਦਰ ਵਾਲੀ। ਹੈਲੋ।
ਹੈਲੋ।
ਹਾਂਜੀ ਹਾਂਜੀ ਤੁਹਾਡਾ ਫੋਨ ਬੰਦ ਹੋ ਜਾਂਦਾ ਹੈ ਕਿਆ।
ਗੇ ਹੂ
ਅੱਛਾ ਅੱਛਾ।
ਹਾਂਜੀ ਹਾਂ ਕੋਈ ਮੈਨੂੰ ਦੱਸ ਦੇ ਨੀ ਤੁਸੀਂ ਅਗਰ ਕੋਈ ਐਵੇਂ ਵਾਲੀ ਖਾਓਗੇ ਕਿਟੀ
ਠੀਕ ਹੈ ਠੀਕ ਹੈ ਸ਼ ਚਲੋ ਜੀ ਹੋਰ ਪਿਛਲੇ ਜੂਨ ਦੀ ਛੁੱਟੀ ਸੀ ਕਿੱਧਰ ਗਏ ਸੀ ਤੁਸੀਂ।
ਅਸੀਂ ਪਿਛਲੀ ਜੂਨ ਦੀ ਛੁੱਟੀਆਂ ਚ ਮਸੂਰੀ ਗਏ ਸੀ ਇਸ ਵਾਰੀ ਵੀ ਸੋਚ ਰਹੇ ਹਾ ਦੇਖੋ ਹਾਂ
ਅੱਛਾ ਅੱਛਾ ਪਿੱਛੇ ਜੂਨ ਦੇ ਮੈਂ ਜ ਪੁੱਛ ਪੁੱਛਣਾ ਸੀ ਤੁਹਾਡੇ ਕੋਲ ਕਿ ਕਿੰਨਾ ਕੁ ਬਜਟ ਆ ਜਾਂਦਾ ਹੈ
ਅਗਰ ਇੱਕ ਕੱਪਲ ਜਾਏ ਤੇ ਪੰਜ ਛੇ ਹਜ਼ਾਰ ਤਾਂ ਲੱਗ ਜਾਂਦਾ ਹੈ।
ਅੱਛਾ ਅੱਛਾ।
ਹਾਂਜੀ ਹਾਂਜੀ ਅਗਰ ਦੋ ਕਪਲ ਜਾਣ ਫੇਰ ਦਸ ਬਾਰਾਂ ਹਜ਼ਾਰ ਤਾਂ ਮੰਨ ਕੇ ਚਲੋ ਅਗਰ ਜਿਵੇਂ ਹੁਣ ਕਾਰ ਤੇ ਜਾਓ ਤਾਂ ਫਿਰ ਪੈਟਰੋਲ ਦਾ ਖ਼ਰਚਾ ਲਗ ਤੋ ਫਿਰ, - ਬੱਚੇ ਵੀ ਨਾਲ ਹੁੰਦੇ ਏ ਬੱਚਿਆਂ ਦੇ ਅਲਗ ਖ਼ਰਚੇ। ਆਪਣੇ ਉੱਥੇ ਸਟੇ ਦਾ ਖਰਚਾ। ਥੋੜਾ ਘੁੰਮੋ, ਤੇ ਉੱਥੇ ਲੱਗਦਾ ਹੀ ਹੈ ਫਿਰ ਕਿਤੇ ਅਗਰ ਘੁੰਮਣ ਜਾਣਾ ਫੇਰ ਪੈਸੇ ਤਾਂ ਫਿਰ ਲੱਗਣਗੇ। ਫਿਰ ਆਪਣਾ ਫਿਰ ਹਾਂਜੀ ਹੁਣ ਅਸੀਂ ਸੋਚਦੇ ਹਾਂਜੀ ਇਸ ਅਸੀਂ ਗੋਆ ਸੋਚ ਰਹੇ ਆ ਆਪਣੇ, ਮਤਲਬ ਸਿਸਟਰ- ਇਨ-ਲਾ ਹੈਗੇ ਨੇ ਉਹਨਾਂ ਦੇ ਨਾਲ ਇੱਕ ਸਿਸਟਰ ਨੇ ਲੋਨ ਤਾਂ ਮਨਾ ਕਰ ਦਿੱਤਾ ਕਿ ਅਸੀਂ ਨਹੀਂ ਜਾ ਸਕਦੇ। ਸਾਡੇ ਬਜਟ ਤੋਂ ਬਾਅਦ ਹਾਂਜੀ ਹਾਂਜੀ। ਤੇ ਇੱਕ ਕਹਿ ਰਿਹਾ ਦੇਖੋ ਚਲੇ ਜਾਣ ਹੁਣ ਉਹਨਾਂ ਉਹ ਉਹੀਉ ਸਾਡੀ ਉਮੀਦ ਹੈ ਅਗਰ ਉਹ ਚਲੇ ਗਏ ਤਾਂ ਅਸੀਂ ਜਾਵਾਂਗੇ ਨਹੀਂ ਤੇ ਨਹੀਂ ਅਸੀਂ ਵੀ ਨਹੀਂ ਜਾਵਾਂਗੇ।
ਨਹੀਂ ਉਹ ਤੁਹਾਨੂੰ ਪਤਾ ਹੀ ਹੈ। ਜਿਵੇਂ ਸਰਕਾਰ
ਹਾਂ ਹਾਂ। ਹਾਂਜੀ।
ਹਾਂਜੀ ਕਰਪਤ। ਉਹ ਜੀ ਮਨਾ ਕਰਦੇ ਪਏ ਨਾ।
ਹਾਂਜੀ ਹਾਂਜੀ ਪੈਸੇ ਬਚਾਓ ਪੈਟਰੋਲ ਵੀ ਹੋ ਜਾਂਦਾ। ਪੈਟਰੋਲ ਦੇ ਰੇਟ ਹਾਈ ਹੋ ਗਏ ਨੇ।
ਹਾਂਜੀ।
ਹਾਂਜੀ। ਹਾਂਜੀ! ਬਾਹਰੋਂ ਪਿੱਛੇ ਹਾਂਜੀ। ਪਿੱਛੇ ਮਹਿੰਗਾ ਆ ਰਿਹਾ ਨਾ। ਤਾਂ ਕਰਕੇ ਠੀਕਾਂ ਜੀ। ਤਾਂ ਕਰਕੇ।
ਚਲੋ।
ਚਚ ਬਸ ਹਾਂਜੀ ਹਾਂ। ਸਭ ਵਧੀਆ ਹੁਣ ਅਸੀਂ ਮਤਲਬ ਛੋਲੇ ਉਬਾਲੇ ਸੀ ਮੈਂ ਸੋਚ ਰਿਹਾ ਹੁਣੇ ਤੜਕਾ ਲਗਾ ਦਾ। ਬੱਚੇ ਸਕੂਲੋਂ ਆਉਣਗੇ ਕੁਛ ਨਾ ਕੁਛ ਮੰਗਣਗੇ ਭੁੱਖ ਲੱਗੇ ਹਾਂਜੀ, ਹਾਂਜੀ ਨਾਲੇ ਬੱਚੇ। ਬੱਚ ਪਸੰਦ ਵੀ ਨੇ।
ਹਾਂਜੀ।
ਜੀ। ਚਚਅ। ਹਾਂਜੀ ਹਾਂਜੀ ਬਸ ਵਧੀਆ ਚਲੋ ਮੈਂ ਤੁਹਾਨੂੰ ਫੇਰ ਕਰਾਂਗੀ। ਮੈਂ ਨਾ ਬਸ ਮੇਰੇ ਡੈਡ ਜੀ। ਚਾਹ ਮੰਗਦੇ ਪਏ ਸੀ ਮੈਂ ਫਰੀ ਹੋ ਕੇ ਕਰਨੀ।
ਕੋਈ ਨੀ।
ਹਾਂਜੀ।
ਹਾਂ। ਚਲੋ ਹੋਰ।
ਹਮ। ਜੋ ਮੈਂ ਰੱਖਣੀ ਆ ਮੈਂ ਫਿਰ ਕਰਾਂਗੇ।
ਓਕੇ ਓਕੇ।
ਓਕੇ।